ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਠਾਕ
ਹਾਂਜੀ ਹਾਂਜੀ ਠੀਕ ਠਾਕ ਹੋਰ ਤੁਸੀਂ ਸੁਣਾਓ ਕੀ ਕਰਦੇ ਪਏ ਸੀ ਭੈਣ ਜੀ
ਹਾਂਜੀ ਬਸ ਭੈਣ ਜੀ ਮੈਂ ਕਿਹਾ ਤੁਹਾਡੇ ਨੂੰ ਕੋਈ ਕੰਮ ਸੀ ਮੈਨੂੰ ਤੇ ਮੈਂ ਕਿਹਾ ਚੱਲ ਪੈਨਜੀੇ ਨੂੰ ਹੁਣ ਦੱਸ
ਹੈਲੋ ਹੈਲੋ ਹੈਲੋ-ਹੈਲੋ ਹੈਲੋ ਕੁਛ ਇੰਨੀ ਵੀ ਹੈਗੀ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ